ਕੀ ਹਾਲ ਚਾਲ ਹੈ ਤੁਹਾਡੇ?
ਬਸ ਵਧੀਆ ਤੁਸੀਂ ਦੱਸੋ?
ਹਾਂਜੀ ਮੇਰਾ ਵੀ ਵਧੀਆ ਹੈ, ਹੋਰ ਕੀ ਕਰ ਰਹੇ ਸੀ?
ਕੁਛ ਨਹੀਂ ਬਸ ਇਸ ਤਰ੍ਹਾਂ ਹੀ ਥੋੜਾ ਜਿਹਾ ਏ ਆਈ ਟੂਲ ਸਿੱਖ ਰਹੀ ਸੀ ਅੱਜ ਕਲ ਤੇ ਉਹੀ ਚੱਲ ਰਿਹਾ।
ਹਾਂਜੀ ਗੱਲ ਤਾਂ ਸਹੀ ਹੈ ਮੈਂ ਤਾਂ ਰੋਜ਼ ਹੀ ਏ ਆਈ ਦਾ ਯੂਜ ਕਰਦੀ ਹਾਂ। ਆਪਣੀ ਡੇਲੀ ਲਾਈਫ ਵਿੱਚ
ਅੱਛਾ, ਨਹੀਂ ਨਹੀਂ ਉਹ ਤਾਂ ਹੈ ਹੀ ਹੈ ਮੈਂ ਵੀ ਕੁਛ ਰੀਲਸ ਵਗੈਰਾ ਫੇਸਬੁੱਕ ਦੇ ਅਪਲੋਡ ਕਰਦੀ ਹੈ ਨਾ ਐਡੀਟਿੰਗ ਕਰਕੇ। ਏ ਆਈ ਟੂਲਜ ਕਾਰਟੂਨ ਰੀਲਸ ਬਣਾਉਂਦੇ ਨਾ ਉਹ ਸਭ ਵੀ ਮੈਂ ਵੀ ਉਹੀ ਸਿੱਖ ਰਹੀ ਹਾਂ ਐਡੀਟਿੰਗ ਕਿੱਦਾਂ ਕਰਨੀ। ਕਾਰਟੂਨ ਬਨਾਉਣੇ ਆ।
ਸਹੀ ਗੱਲ ਹੈ।
ਹਮ
ਥੋੜਾ ਜਿਹਾ ਉਹ ਪ੍ਰਮੋਸ਼ਨ ਰੀਲ ਵੀ ਜ ਬਣਾਣੀ ਹੁੰਦੀ ਨਾ ਤੇ ਉਹ ਥੋੜ੍ਹੀ ਸੋਹਣੀ ਲੱਗਦੀ ਹੈ ਕਾਰਟੂਨ ਵਾਲੀ ਹੈ ਨਾ ਕਿ ਅਟਰੈਕਟ ਕਰਦੀ ਹੈ ਲੋਕਾਂ ਨੂੰ ਉਹਦੇ ਨਾਲ ਲੋਕ ਜ਼ਿਆਦਾ ਇੰਗੇਜ ਹੁੰਦੇ ਨੇ।
ਔਰ ਨਾਲੇ ਅੱਜ ਕੱਲ ਕੀ ਏ ਆਈ ਟੂਲ ਇੰਨਾ ਆ ਗਿਆ ਹੈ ਕਿ ਦੇਖੋ ਤੁਸੀਂ ਕੁਛ ਵੀ ਮਤਲਬ ਤੁਸੀਂ ਆਪਣੀ ਇੱਕ ਸਾਈਟ ਕ੍ਰੀਏਟ ਕਰ ਸਕਦੇ ਹੋ। ਫੋਟੋਜ਼ ਨੂੰ ਤੁਸੀਂ ਇਨਾ ਐਡੀਟਿੰਗ ਕਰਕੇ ਇੰਨੀ ਸੋਹਣੀ ਬਣਾ ਸਕਦੇ ਹੋ ਕਿ ਪਤਾ ਹੀ ਨਹੀਂ ਚਲੇਗਾ ਕਿ ਇਹੀ ਫੋਟੋ ਤੁਸੀਂ ਬਣਾਈ ਆ।
ਸਹੀ ਗੱਲ ਹੈ, ਸਹੀ ਗੱਲ ਹੈ, ਹਰ ਟਾਈਪ ਦਾ ਉਹਦੇ ਵਿੱਚ ਹੋ ਜਾਂਦਾ ਹੈ।
ਓਪਸ਼ਨ ਹੈਗੇ ਨੇ, ਹਰ ਟਾਈਪ ਦੇ ਓਪਸ਼ਨ ਹੈਗੇ ਨੇ। ਅਗਰ ਤੁਸੀਂ ਕੋਈ ਪ੍ਰੋਡਕਟ ਦਾ ਆਪਣਾ ਮਾਰਕੀਟਿੰਗ ਕਰਾਣਾ ਹੈ ਤਾਂ ਉਸਦੇ ਵਿੱਚ ਫੋਟੋ ਅਪਲੋਡ ਕਰੋ।
ਤੇ ਦੇਖੋ ਕਿਸ ਤਰ੍ਹਾਂ ਪੂਰੀ ਫੋਟੋ ਚੇਂਜ ਹੋ ਕੇ ਇਸ ਤਰ੍ਹਾਂ ਮਾਰਕੀਟਿੰਗ
ਹੂੰ ਓ ਪੂਰਾ ਬ੍ਰੈਂਡ ਬਣਾ ਬ੍ਰੈਂਡ ਵਾਂਗੂ ਬਣਾ ਕੇ ਦੇ ਦੇਣਗੇ ਜਿਵੇਂ ਪੈਲਾਂ ਲੋ ਕਾਂ ਨੂੰ ਪੈਹੇ ਦੇ ਕੇ ਆਪਾਂ ਐਡਿਟ ਕਰਵਾਂਦੇ ਸੀ ਨਾ ਹੁਣ ਤੇ ਆਪੇ ਈ ਕਰ ਲੈਨੇ ਆ ਏ ਆਈ ਕਰ ਦਿੰਦੈ।
ਤੇ ਏਈ ਗੱਲ ਐ।
ਹਾਂਜੀ।
ਏ ਓਈ ਐ ਕਿ ਏ ਆਈ ਟੂਲ ਦਾ ਬੋਹਤ ਯੂਜ ਹੁੰਦਾ ਐ।
ਹਾਂ ਸਬ ਤੋਂ ਜੈਦਾ ਤਾਂ ਚੈਟ ਜੀ ਪੀ ਟੀ ਦਾ ਯੂਜ਼ ਕਰ ਰਏ ਨੇ ਲੋਕੀ ਕਿਉਂਕਿ ਓਨਾਂ ਨੂੰ ਕੁਛ ਵੀ ਪੁੱਛਣਾ ਹੁੰਦਾ ਐ ਕੋਈ ਰੈਸਿਪੀ ਯਾਂ ਕੋਈ ਵੀਡੀਓ ਬਨਾਨੀ ਏ, ਫੋਟੋ ਬਨਾਨੀ ਏ ਬਸ ਓ ਲਿ ਖ ਕੇ ਦੇ ਦੇਂਦਾ ਐਸੀ ਫੋਟੋ ਬਨਾ ਦੋ
ਹਾਂਜੀ।
ਮੈਂ ਵੀ ਉਸਦਾ ਈ ਯੂਜ ਕਰਦੀ ਆ ਚੈਟ ਜੀ ਪੀ ਡੀ ਤੇ ਮੈਂ ਬਸ ਆਪਣਾ ਏ ਇਸਦਾ ਫੋਟੋ ਜਿੰਦਾ ਦੀ ਬਨਾਨੀ ਏ ਉਸਦਾ ਇੱਕ ਪ ਏ ਪ ਪਰੋਮਪਟ ਕੋਪੀ ਕਰ ਲੈਨੀ ਆ ਓਦਰੋਂ ਦੀ ਤੇ ਜੇੜਾ ਏ ਆਈ ਟੂਲ ਦਾ ਦੂਸਰਾ ਹੈਗਾ ਐ ਸਾਈਡ ਉਸਦੇ ਉਤੇ ਪਾਵੀ ਦੋ। ਪਰੋਮਪ ਤੇ ਪ੍ਰੋਪਰ ਓਹੀ ਵੀਡੀਓ ਬਨ ਬਨ ਜਾਂਦਾ ਜੇਹੋ ਦਾ ਮਤਲਬ ਮੈਨੂੰ ਚਾਈਦਾ ਐ। ਮਤਲਬ ਉਸ ਸੇ ਇੱਕ ਸਟੋਰੀ ਪੁੱਛ ਲਈ ਛੋ ਟੀ ਜੀ ਸਟੋਰੀ ਦੱਸਦੇ ਬੱਚਿਆਂ ਦੀ ਤੇ ਓਨੂੰ ਫਿਰ ਕਨਵਰਟ ਕਰ ਕਿ ਓਦਾਂ ਬਸ ਪ੍ਰੋਮ ਦੇਦੇ ਤੇ ਪ੍ਰੋਮ ਦੇ ਕੇ ਬਸ ਉਸਦੇ ਨਾਲ ਈ ਵੀਡੀਓ, ਆਓਡੀਓ ਸਬ ਜਨਰੇਟ ਹੋ ਜਾਂਦਾ ਐ।
ਸਈ ਗੱਲ ਐ।
ਅਰੇ ਜੇ ਹੋ ਜੀ ਚਾਈਦੀ ਐ।
ਕਦੀ ਵੀਡੀਓ ਬਣਾ ਕੇ ਆ ਇੰਸਟਾਗ੍ਰਾਮ ਤੇ
ਇੰਸਟਾਗ੍ਰਾਮ ਹੋ ਗਿਆ ਫੇਸਬੁੱਕ ਹੋ ਗਿਆ ਏਹੀ ਤੇ ਲੋਕੀ ਕਰਦੇ ਨੇ। ਕਰ ਕਰਕੇ ਤੁਸੀਂ ਦੇਖ ਰੇ ਓ ਕਿ ਕਿੰਨਾ ਮਤਲਬ ਪੈਸਾ ਕਮਾ ਰੇ ਨੇ ਲੋਕੀ ਵੀ। ਮਤਲਬ ਕਿੰਨਾ ਵਦੀਆਂ ਕੰਮ ਐ ਘਰ ਬੈ ਕੇ ਆਰਾਮ ਨਾਲ ਕਿਸੇ ਦਾ ਕੋਈ ਟੈਨਸ਼ਨ ਨੀ ਅੰਡਰ ਕਿਸੇ ਤੇ ਕੋਈ ਕੰਮ ਨੀ ਕਰਨਾ।
ਸਈ ਗੱਲ ਐ ਹਾਂਜੀ।
ਹਲੇ ਮੈਂ ਏਦਾਂ ਈ ਐਡੀਟਿੰਗ ਦਾ ਵੀ ਕੋਰਸ ਸਿੱਖ ਰੀ ਆ ਕਿ ਕੁਛ ਕਰ ਲਵਾਂ ਫੋਟੋ ਐਡੀਟਿੰਗ ਦਾ ਤਾਂ ਕਿ ਫਿਰ ਅੱਗੇ ਕੰਮ ਆ ਜਾਏ ਕਿਉਂਕਿ ਆੱਜ ਕੱਲ੍ਹ ਦੇ ਏ ਆਈ ਟੂਲ ਤੇ ਬੋਤ ਅੱਗੇ ਈ ਐ।
ਸਈ ਗੱਲ ਹਾਂਜੀ। ਹੁਣ ਜਿਵੇਂ ਆਪਾਂ ਪੜ੍ਹਾਈ ਕਰਦੇ ਆ ਤੇ ਸਾਨੂੰ ਈਜ਼ੀ ਨੋਟਸ ਬਨਾਨੇ ਨੇ ਅ ਯਾਂ ਯਾ ਕੋਈ ਟੋਪਿਕ ਈਜ਼ੀ ਕਰਕੇ ਸਮਝਨਾ ਐ ਤੇ ਓ ਸਾਨੂੰ ਸ਼ੋਟ ਵਿੱਚ ਕਰਕੇ ਦੇ ਦਿੰਦਾ ਐ। ਓਦੀ ਸਮਰ ਈ ਦੱਸ ਦਿੰਦਾ ਐ ਹੁਣ ਐਨੀਆਂ ਸਾਰੀਆਂ ਬੁੱਕ ਪੜ੍ਹ ਕੇ ਵੀ ਓਨੀ ਹਾਈ ਲੈਵਲ ਲੈਂਗੁਏਜ ਚ ਸਮਝ ਨੀ ਆਂਦਾ ਐ।
ਹਾਂਜੀ ਏ ਗੱਲ ਤੇ ਸਈ ਐ ਵੈਹੇ ਵੀ- ਕੁੜੀ ਦਾ ਹੋਮਵਰਕ ਹੁੰਦਾ ਹੈ ਮੈਨੂੰ ਕੁਛ ਨਈ ਪਤਾ ਚੱਲ ਰਿਆ ਓਨੂੰ ਕਰਵਾਣਾ ਹੈ। ਚੈਟ ਜੀ ਬੀ ਟੀ ਤੇ ਪਾਇਆ ਆਰਾਮ ਨਾਲ ਸਬ ਕੁਛ ਸੋਟ ਆਊਟ ਕਰਕੇ ਸਾਨੂੰ ਮਿਲ ਜਾਂਦਾ ਐ। ਕਿ ਟੈਨਸ਼ਨ ਈ ਨੀ ਕੋਈ ਤੇ ਮਤਲਬ ਕਿੰਨਾ ਈਜ਼ੀ ਹੋ ਗਿਆ ਐ ਟੂਲ ਨਾਲ ਕਿ ਏ ਆਈ ਟੂਲ ਦੇ ਯੂਜੇਜ਼ ਕਿੰਨੇ ਈਜ਼ੀ ਹੋ ਗਏ ਨੇ ਲੇਕਿਨ ਉਸਦੀ ਜੇੜੀ ਏ ਹੁੰਦੀ ਏ ਨਾ ਕਿ ਮੈਂਬਰਸ਼ਿਪ ਇੱਕ ਲੈ ਲਓ ਤੁਸੀਂ ਇੰਨਾ ਪੇ ਕਰੋਗੇ ਤੇ ਓ ਏਖੋ। ਫਰੀ ਚ ਹੋਣੀ ਚਾਈਦੀ ਏ ਕੋਈ ਕੋਈ ਟੂਲ ਹੈਗੇ ਨੇ ਫਰੀ ਚ ਲੇਕਿਨ ਕੋਈ ਕੋਈ ਹਲੇ ਵੀ ਫਰੀ ਕੁੱਛ ਨਈ ਐ ਤੇ ਫੇਰ।
ਤਾਂ ਏ ਏ ਆਈ ਟੂਲ ਬਣਾਉਣ 'ਚ ਵੀ ਉਨ੍ਹਾਂ ਹੀ ਟਾਈਮ ਲੱਗਦੈ ਤੇ ਜੋ ਬਣਾਉਂਦੇ ਨੇ ਫਿਰ ਓਨਾਂ ਨੂੰ ਐ ਹੁੰਦਾ ਕਿ ਸਾਨੂੰ ਓ ਉਸ ਚੀਜ਼ ਤੇ ਇਨਕਮ ਆਏ।
ਹਾਂਜੀ।
ਹਾਂਜੀ ਪਰ ਏ ਹੈ ਕਿ ਚਲੋ ਫਰੀ ਵਰਜਨ ਥੋੜ੍ਹੇ ਟਾਈਮ ਦੇ ਲਈ ਐ ਓਨਾਂ ਸਾਡੇ ਲਈ ਓਨੇ ਕਾਫੀ ਹੁਣ ਮੰਨ ਲਓ ਸਾਡਾ ਕੋਈ ਪ੍ਰੋਫੈਸ਼ਨਲ ਵਰਕ ਹੋਏਗਾ ਤਾਂ ਸਾਨੂੰ ਓਦਾ ਪੇਟ ਸਸ ਟ੍ਰੈਕੋਸ਼ਨ ਲੈਣਾ ਜਰੂਰੀ ਕਿਉਂਕਿ ਫਾਸਟ ਵਰਕ ਕਰਨਾ ਸਾਨੂੰ।
ਹਾਂਜੀ ਏ ਤੇ ਗੱਲ ਤੁਸੀ ਏਕਦਮ ਸਈ ਬੋਲੀ। ਨੀ ਏਕਦਮ ਫਾਸਟ ਵਰਕ ਹੋ ਜਾਏਗਾ ਔਰ ਕਮ ਦਾ ਕਮ ਔਰ ਨਾਲੇ। ਕਿੰਨੇ ਈ ਅਸੀਂ ਦੇਖਦੇ ਨੇ ਇੰਨੇ ਕਾਰਟੂਨ ਮੂਵੀਜ ਵੀਡੀਓਜ਼ ਬਣਾਂਦੇ ਨੇ। ਫੇਸਬੁੱਕ ਦੇ ਉੱਤੇ ਅਪਲੋਡ ਕਰਦੇ ਨੇ ਤੇ ਕਿੰਨਾ ਮਤਲਬ ਬੈਟਰ ਏ ਹੇਗੀ ਐ।
ਹਾਂਜੀ ਸਈ ਗੱਲ ਐ ਬਸ ਸੋਣਾ ਬਹੁਤ ਲੱਗਦਾ ਹੈ ਹੁਣ ਮੰਨ ਲਓ ਸਾਨੂੰ ਸਾਡੀ ਘਰ ਦੀ ਇੱਕ ਵੀਡੀਓ ਬਣਾਉਣੀ ਹੋਏ ਸਭ ਦੀ ਫੋਟੋ ਪਾ ਕੇ ਓਨੂੰ ਆਪਾਂ ਕੈ ਦੇਵਾਂਗੇ ਕਾਰਟੂਨ ਬਣਾ ਦੋ ਤੇ ਓ ਇੱਕ ਵੀਡੀਓ ਬਣਾ ਦੇਗਾ।
ਹੂੰ।
ਹਾਂਜੀ, ਤਾਨੂੰ ਜੋ ਬੁਲਵਾਨਾ ਐ ਓ ਬੋਲ ਵੀ ਦੇਗਾ ਸਾਡੀ ਵਾਈ ਵੋਇਸ ਵੀ ਚੇਂਜ ਓਚ ਕਰ ਦੇਗਾ ਸੋਣੀ ਬਣਾ ਦੇਗਾ। ਹੂੰ।
ਓਈ ਗੱਲ ਐ ਕੀ ਇਹੀ ਹੈ ਕਿ ਬਸ ਕੀ ਵੀਡੀਓ ਐਡੀਟਿੰਗ ਕਰਕੇ ਏ ਸਭ। ਮੈਂ ਤੇ ਹੁਣ ਖੁਦ ਸੋਚ ਰੀ ਆਂ ਕਿ ਸਾਈਡ ਬਾਏ ਸਾਈਡ ਨਾ ਵੀਡੀਓ ਐਡੀਟਿੰਗ ਕਰਕੇ ਉਸਦੇ ਨਾਲ ਇਨਕਮ ਜਨਰੇਟ ਕਰਾਂ ਕਿਉਂਕਿ ਅੱਜ ਕੱਲ ਤੇ ਏਈ ਸਭ ਦਾ ਦੇਖ ਦੇਖੋ ਹੇ ਹੈਗਾ ਹੈ ਜ਼ਮਾਨਾ ਕਿਉਂਕਿ ਏ ਆਈ ਟੂਲ ਤੇ ਇਸ ਰ੍ਹਾ ਦਾ ਹੈਗਾ ਐ ਕਿ ਤੁਸੀ ਅੱਛੀ ਤਰ੍ਹਾਂ ਨਾਲ ਪ੍ਰੋਪਰ ਵੀਡੀਓ ਐਡੀਟਿੰਗ ਕਰਨਾ ਇੱਕ ਵਾਰ ਸਿੱਖ ਜਾਓਗੇ? ਤੇ ਬਸ ਫਿਰ ਅਰਾਮ ਨਾਲ ਘਰ ਬਹਿ ਕੇ ਤੁਸੀਂ ਆਪਣੀ ਇਨਕਮ ਜਨਰੇਟ ਕਰ ਸਕਦੇ ਓ ਨਾਲ ਤੁਸੀਂ ਨੂੰ ਕਿੱਤੇ ਆਉਣਾ ਨਾ ਕਿੱਥੇ ਜਾਣਾ।
ਸਈ ਗੱਲ ਐ, ਸਈ ਗੱਲ ਐ ਇਹੋ ਜ਼ਰੂਰੀ ਵੀ ਏ ਕਿਉਂਕਿ ਦੇਖੋ ਹੁਣ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਏ ਤੁਸੀਂ ਕਿੱਤੇ ਜਾਓਗੇ ਤੋ ਤੁਆਨੂੰ ਓ ਕਹਿਣਗੇ ਕਿ ਕੀ ਤਾਨੂੰ ਆਂਦਾ ਕੀ ਹੈਗਾ ਹੁਣ ਤੁਸੀਂ ਟਰੈਂਡਿੰਗ ਸਕਿੱਲ ਦੱਸੋਗੇ ਤਾਂ ਈ ਤੁਸੀਂ ਕਿਤੇ ਜੋਬ ਕਰ ਪਾਓਗੇ।
ਹਾਂਜੀ, ਆਪਣੀ ਸਕਿਲਸ ਸਾਨੂੰ ਇੰਪਰੂਵ ਕਰਨੀ ਹੀ ਪਏਗੀ ਹੁਣ ਅੱਜ ਦੇ ਹਿਸਾਬ ਨਾਲ।
ਸਈ ਹਾਂਜੀ, ਹਾਂਜੀ।
ਪਹਿਲੇ ਏ ਸਕਿੱਲਸ ਨਈ ਸੀਗੀ। ਹੁਣ ਤੁਸੀਂ ਦੇਖਦੇ ਓ ਜਿੱਦਾਂ ਮਤਲਬ ਕੋਈ ਸਾਡੇ ਵੱਡੇ ਬਜ਼ੁਰਗ ਜੇੜੇ ਸਾਡੇ ਨਾਲ ਨੀ ਐ ਤੇ ਏ ਆਈ ਟੂਲ ਦੀ ਪਿੱਚਰ ਨਾਲ ਅਸੀਂ ਓ ਵੀ ਕ੍ਰੀਏਟ ਕਰ ਸਕਦੇ।
ਸਈ ਗੱਲ ਆ ਹਾਂਜੀ, ਹਾਂਜੀ ਏਕ ਆਪਾਂ ਫੈਮਲੀ ਪਿੱਚਰ ਬਣਾ ਸਕਦੇ ਆਂ। ਹਾਂ।
ਤੇ ਇਸਦੇ ਕਿੰਨੇ ਅੱਛੇ ਯੂਜਸ ਹੈਗੇ ਨੇ ਕਿ ਅੱਛਾ ਅੱਛੀ ਏਕ ਚੀਜ਼ ਬਣਾ ਦਿੱਤੀ ਐ ਨਾ।
ਬਟ ਏਦੇ ਨਾ ਮਿਸ ਯੂਸ ਵੀ ਨੇ ਹੁਣ ਮੰਨ ਲੋ ਕਿ ਕੱਲ੍ਹ ਨੂੰ ਕਿਸ ਮੰਨ ਲੋ ਕਿਸੇ ਨੇ ਕੋਈ ਕੰਮ ਨਹੀਂ ਕੀਤ ਕੀਤਾ ਹੋਇਆ ਓ ਓਦੀ ਫੋਟੋ ਲਗਾ ਕੇ ਓਦਾ ਫਿਰ ਆਪਾਂ ਗ਼ਲਤ ਨਾਮ ਲਗਾ ਵੀ ਸਕਦੇ ਆਂ ਕੋਈ ਪਾ ਫੜ ਵੀ ਨਹੀਂ ਪਾਏਗਾ ਕਿ ਐ ਏ ਆਈ ਨੇ ਬਣਾਈ ਐ। ਐ ਨਾ ਐਵੀ ਜਿਵੇਂ ਬੜੇ ਕ੍ਰਾਈਮ ਹੋ ਰੇ ਨੇ ਲੋਕਾਂ ਨੂੰ ਬਲੈਕਮੇਲ ਕਰਨਾ ਹੋ ਰਿਹਾ ਸਭ ਕ੍ਰਾਈਮਸ ਵੀ ਹੋ ਰਹੇ ਨੇ ਅੱਜ ਦੇ ਟਾਈਮ 'ਤੇ।
ਐਕਚੁਲੀ, ਉਹਏ ਆਈ ਟੂਲ ਵਿਚ ਆਪਣੀ ਫੋਟੋ ਅਪਲੇ ਅਪਲੋਡ ਕਰਦੇ ਆ ਨਾ ਕਿ ਅਲਗ- ਅਲਗ। ਜੇ ਨਾਲ, ਤੇ ਉਹ ਕੀ ਹੋ ਰਿਹਾ ਕਿ ਉਸਦੇ ਨਾਲ ਫਿਰ, ਉਹ ਫੋਟੋ ਦਾ ਮਿਸਯੂਜ ਹੋ ਰਿਹਾ ਲੋਕਾਂ ਦੀ।
ਸਹੀ ਗੱਲ ਹੈ, ਹਾਂਜੀ! ਉਹ ਸਾਰਾ ਡੇਟਾ ਸਾਡਾ ਸਟੋਰ ਕਰ ਲੈਂਦਾ ਹੈ ਨਾ।
ਤੇ ਉਹ ਇਹ ਗੱਲ ਹੈ ਕਿ, ਕ੍ਰਾਈਮ ਹੈ ਮੰਨਦੀ ਹਾਂ ਮੈਂ, ਲੇਕਿਨ ਚਲੋ ਇਹ ਵੀ ਬਹੁਤ ਸਾਰੇ ਅਲੱਗ ਵੀ ਬੈਨੀਫਿਟ ਨੇ। ਉਹਨੂੰ ਵੀ ਅਸੀਂ ਨਜ਼ਰ ਅੰਦਾਜ਼ ਤੇ ਨਹੀਂ ਕਰ ਸਕਦੇ।
ਹਾਂਜੀ! ਬਟ ਇਹ ਕਿ ਚਲੋ ਸਾਨੂੰ ਇਹ ਕਿ ਸਾਡੇ। ਇਹ ਵੀ ਨਹੀਂ ਹੁਣ ਆਪਾਂ ਹਟਾ ਵੀ ਸਕਦੇ ਹਾਂ ਅਗਰ ਕੋਈ ਸਾਨੂੰ ਬਲੈਕਮੇਲ ਕਰ ਰਿਹਾ ਕਿਸੀ ਫੋਟੋ ਨਾਲ ਤੇ। ਆਹ ਇਹਦੀਆਂ ਇਹ ਵੀ ਜਿਹੀ ਵੀ ਸਾਈਟਸ ਨੇ ਗੌਰਮੈਂਟ ਦੀਆਂ ਉਹਦੇ ਵਿੱਚ ਆਪਾਂ ਬੰਦੇ ਦਾ ਨਾਮ ਰਜਿਸਟਰ। ਵਿੱਚੋਂ ਕਰ ਸਕਦੇ ਹਾਂ ਤੇ ਉਹ ਚੀਜ਼, ਸਾਡੀ ਕੰਪਲੇਂਨ ਸੁਣੀ ਜਾਏਗੀ।
ਹਾਂਜੀ!
ਹਾਂਜੀ!
ਇਹ ਗੱਲ ਤਾਂ ਤੁਸੀਂ ਇਕਦਮ ਸਹੀ ਬੋਲ ਰਹੇ ਹੋ। ਇਹ ਗੱਲ ਤਾਂ ਹੈ ਹੀ ਹੈ।
ਹਾਂ। ਹੁਣ ਜਿਵੇਂ ਕਿਸੇ ਨੂੰ ਪੜ੍ਹਨ ਪੜ੍ਹਨਾ ਆਉਂਦਾ ਹੈ ਤੇ ਹੁਣ ਇੰਨੇ ਸਾਰੇ ਨੋਟਸ ਬਣਾ। ਕੇ ਵੀ ਦੇ ਦਿੰਦਾ ਹੈ। ਉਹ ਈਜ਼ੀ ਕਰਕੇ। ਬਸ ਉਹੀ ਪੜ੍ਹ ਲਉ ਤੇ ਬਸ ਤੁਹਾਡੇ ਅੱਛੇ ਨੰਬਰ ਆ ਜਾਂਦੇ ਨੇ। ਇੰਨਾ ਡਿਟੇਲ ਚ ਈ ਨਹੀਂ ਕੋਈ ਪੜ੍ਹਦਾ ਅੱਜ ਕੱਲ੍ਹ। ਕੁਛ ਸ਼ੋਟ ਵਿੱਚ ਹੀ ਬੱਚਾ ਪੜ੍ਹਨਾ ਚਾਹੁੰਦੇ ਨੇ।
ਉਹੀ ਉਹੀ ਇਹੀ ਗੱਲ ਹੈ। ਕਿਉਂਕਿ ਕੱਲ੍ਹ ਮੈਂ ਵੀ ਮੇਰੀ ਕੁੜੀ ਨੂੰ ਕੋਈ ਨੋਟਸ ਬਣਾ ਕੇ ਦੇ ਰਹੀ ਸੀ। ਚੈਟ ਜੀਬੀ ਟੀ ਤੋ, ਉਹ ਥੋੜੇ ਵੱਡੇ ਹੋ ਗਏ, ਤੇ ਉਹ ਕਹਿੰਦੀ ਥੋੜਾ ਛੋਟਾ ਕਰੋ, ਇੰਨਾ ਵੱਡਾ ਮਤਲਬ ਪੇਜ਼ ਚ ਤੇ ਆਏਗਾ ਵੀ ਨਹੀਂ।
ਹ
ਈਨੀ ਕੀ ਜਗ੍ਹਾ ਦੇ ਉੱਤੇ, ਫੇਰ ਮੈਂ ਉਹਨੂੰ ਚੈਟ ਜੀ ਪਿਟੀ ਨੂੰ ਬੋਲਿਆ ਛੋਟਾ ਕਰਕੇ ਦੇ ਦੇ ਤੇ ਉਹਨੇ ਤੁਰੰਤ ਹੀ ਛੋਟਾ ਕਰਕੇ ਮਤਲਬ ਕਿੰਨੇ ਉਸਦੇ ਯੂਜ਼ੀਜ਼ ਹੈਗੇ ਨੇ, ਅਸੀਂ ਕੁਛ ਵੀ ਮਤਲਬ ਕ੍ਰੀਏਟ ਕਰ ਸਕ ਦੇ ਅਸੀਂ ਉਹਨੂੰ ਪੁੱਛ ਸਕਦੇ ਸਾਡਾ ਬਿਜਨਸ ਅਸੀਂ ਅੱਜ ਦੇ ਟਾਈਮ ਦੇ ਉੱਤੇ ਕਿਹੜਾ ਬਿਜਨਸ ਕਰਨਾ ਚਾਹੀਦਾ ਹੈ, ਅੱਜ ਕਲ੍ਹ ਕੀ ਚੱਲ ਰਿਹਾ। ਛੋਟੇ ਬਿਜਨਸ, ਲੰਬੇ ਬਿਜਨਸ। ਜ਼ਿਆਦਾ ਇਨਵੈਸਟਮੈਂਟ ਵਾਲੇ, ਸਮੋਲ ਬਿਜਨਸ, ਮਤਲਬ ਕਿੰਨਾ ਏ ਆਈ ਦਾ ਇਹ ਹੈਗਾ। ਓਦੇ ਨਾਲ ਤੇ ਹੋਰੋਸਕੋਪ ਵੀ ਦੇਖਿਆ ਜਾਂਦਾ, ਲੋਕਾਂ ਦੀ ਜਨਮ ਕੁੰਡਲੀ ਵੀ ਕੱਢੀ ਜਾਂਦੀ ਏ।
ਹਾਂਜੀ! ਸਹੀ ਗੱਲ ੲੈ।
ਕਿੰਨਾ ਵੀ ਯੂਜ ਏ ਉਸ ਦਾ।
ਹੂੰ, ਬੱਸ ਸਾਨੂੰ ਅਗਰ ਯੂਜ਼ ਕਰਨਾ ਆ ਜਾਯੇ ਤੇ ਫਿਰ ਸਾਡੇ ਲਈ ਉਹ ਬਹੁਤ ਬੈਟਰ ਹੀ ਰਹੇਗਾ।
ਹਾਂਜੀ!
ਹਾਂਜੀ!
ਨਾਲੇ ਦੇਖੋ ਤੁਸੀਂ ਅਗਰ ਕਿੱਥੇ ਕੁਛ ਕੰਮ ਕਰ ਰਹੇ ਹੋ ਤੁਸੀਂ ਨਾ ਉਹ ਸਭ ਪ੍ਰੋਡਕਟ ਦਾ ਪ੍ਰਮੋਸ਼ਨ ਕਰਨਾ ਹੈ, ਤੇ ਫਿਰ ਤੁਸੀਂ ਐਵੇਂ ਵੀ ਕਰਵਾ ਸਕਦੇ ਹੋ।
ਸਹੀ ਗੱਲ ੲੈ, ਥੋੜ੍ਹੀ ਬਹੁਤ ਐਡੀਟਿੰਗ ਕਰ ਲਉ ਬਾਕੀ ਆਪਣੀ ਫੋਟੋ ਤੇ ਉਹੀ ਦੇਗਾ ਬਣਾ ਕੇ। ਉਹਨੂੰ ਐਨੀਮੇਸ਼ਨ ਕਰ ਲਉ ਹੇਨਾ, ਸੋਹਣੀ ਬਣਾ ਲਉ ਉਹਨੂੰ, ਬਾਕੀ ਕਿ ਇੰਨੇ ਸਾਰੇ ਤੇ, ਉਹੀ ਨੇ ਐਪ ਨੇ ਉਹਦੇ ਵਿੱਚ ਤੁਹਾਨੂੰ ਮਿਲ ਜਾਂਦਾ ਫੀਚਰਸ ਸਾਰੇ।
ਹਾਂਜੀ
ਹਾਂਜੀ ਅੱਜ ਕਲ ਦੇ ਛੋਟੇ ਛੋ ਟੇ ਬੱਚੇ ਰੀਲਸ ਅਪਲੋਡ ਕਰ ਰਹੇ ਨੇ ਏ ਆਈ ਉਹਨਾਂ ਨੂੰ ਤੇ ਸਮਝ ਆ ਗਿਆ ਸਾਡੇ ਟਾਈਮਸ ਤੇ ਸੀਂ ਗਈ, ਉਹ ਤਾਂ ਹੁਣੇ ਤੋਂ ਹੀ ਏ-ਆਈ ਸਿੱਖ ਰਹੇ ਨੇ ਉਹਨੂੰ ਕਲਾਸ ਸਕੂਲ ਚ ਵੀ ਪੜ੍ਹਾਣਾ ਸ਼ੁਰੂ ਹੋ ਗਿਆ ਏ ਆਈ।
ਹਾਂਜੀ
ਹਾਂਜੀ ਉਹਨਾਂ ਨੂੰ ਛੋਟੇ ਛੋਟੇ ਪ੍ਰੋਜੈਕਟ ਰੋਬੋਟ ਬਣਵਾਉਣਾ ਇਹ ਸਭ
ਹਾਂਜੀ ਹਾਂ ਹਾਂ ਅੱਜ ਕੱਲ੍ਹ ਬ ਚਿਆਂ ਨੂੰ ਹੁੰਦਾ ਈ ਏ ਤੇ ਇਹ ਸਭ ਏ-ਆਇ ਨਾਲ ਹੀ ਹੁੰਦਾ ਐ। ਕਿ ਬੱਚਿਆਂ ਨੂੰ ਪਤਾ ਚੱਲਦਾ ਏ, ਕਿ ਕਿਸ ਤਰ੍ਹਾਂ ਰੋਬੋਟਸ ਬਣਾਨੇ ਏ, ਰੋਬੋਟਿਕਸ ਵਾਲਾ ਇਹ ਕਰਨਾ ਐ ਉਹ ਕਰਨਾ ਐ।
ਕਿਉਂਕਿ ਹੁਣ ਅ ਨੈਕ-ਨੈਕਸਟ ੲੈ ਜੋ ਜਨਰੇਸ਼ਨ ਐ ਉਹਦੇ ਲਈ ਤਾਂ ਹੁਣੇ ਤੋਂ ਹੀ ਸਿੱਖਣਾ ਪਏਗਾ ਉਹਨਾਂ ਨੂੰ।
ਹਾਂਜੀ, ਇਹ ਤੇ ਹੇ ਹੀ ਹੈ। ਠੀਕ ਐ, ਚਲੇਗਾ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ, ਮੈਨੂ ਵੀ।
ਠੀਕ ਐ।
ਠੀਕ ਐ ਭੈਣ ਜੀ ਫੇਰ ਗੱਲ ਕਰਾਂਗੇ।
ਹਾਂਜੀ-ਹਾਂਜੀ, ਬਿਲਕੁਲ ਬਿਲਕੁਲ, ਠੀਕ ਐ ਜੀ, ਸਤਿ ਸ੍ਰੀ ਅਕਾਲ। ਓਕੇ ਜੀ।